ਹਾਂਜੀ ਸਤਿ ਸ੍ਰੀ ਅਕਾਲ
ਜੀ ਕੀ ਹਾਲ ਚਾਲ
ਵਧੀਆ ਵਧੀਆ ਤੁਸੀਂ ਦੱਸੋ।
ਬਸ ਵੀਰ ਜੀ ਹੋਰ ਘਰ ਪਰਿਵਾਰ ਸਭ ਠੀਕ ਠਾਕ
ਹਾਂਜੀ ਹਾਂਜੀ ਸਭ ਵਧੀਆ। ਹੋਰ ਕੀ ਕਰ ਰਹੇ।
ਬਸ ਵੀਰ ਜੀ ਬੈਠੇ ਸੀ ਚਾਹ ਪਾਣੀ ਪੀ ਕੇ
ਅੱਛਾ ਅੱਛਾ।
ਹਾਣ ਜੀ ਅੱਜ ਲੰਗਰ ਆਇਆ ਸੀ। ਅਸੀਂ ਸਾਡੇ ਘਰ ਗੁਰਦੁਆਰੇ ਤੋਂ
ਅੱਛਾ- ਅੱਛਾ-ਅੱਛਾ ਕੀ, ਕੀ ਹੈ ਇਸ ਲੰਗਰ ਵਿੱਚ?
ਲੰਗਰ ਵਿੱਚ ਆਇਆ ਸੀ, ਨਿਊਟਰੀ ਆਲੂ ਦੀ ਸਬਜ਼ੀ। ਨਾਲ ਪ੍ਰਸ਼ਾਦੇ ਤੇ ਨਾਲ ਏ ਦਾਲ ਸੀ ਮੱਖਣੀ ਬੜੀ ਸਵਾਦ ਸੀ।
ਅੱਛਾ-ਅੱਛਾ। ਪ੍ਰਸ਼ਾਦੇ ਕਿਹੜੇ ਸੀ?
ਪ੍ਰਸ਼ਾਦੇ ਉਹ ਜਿਹੜੇ ਹੁੰਦੇ ਆ, ਵੱਡੇ-ਵੱਡੇ ਕੀ ਕਹਿੰਦੇ ਉਹਨੂੰ ਮੈਨੂੰ ਪਤਾ, ਰੁਮਾਲੀ ਰੋਟੀ। ਟੀ ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਅੱਛਾ ਦਾਲ ਕਿੰਨੀ ਕੁ ਸੀ? ਥੋੜੀ ਸੀ ਜਿਆਦਾ ਸੀ।
ਠੀਕ ਹੀ ਸੀ, ਜ਼ਿਆਦਾ ਹੀ ਠੀਕ ਹੀ ਸੀ, ਪਰ ਸਵਾਦ ਬਹੁਤ ਸੀ।
ਅੱਛਾ-ਅੱਛਾ।
ਹਾਂਜੀ।
ਹੋਰ ਬਸ ਵਧੀਆ, ਵਧੀਆ।
ਹੋਰ ਕਿਆ ਕਰਦੇ?
ਕੁਛ ਨੀ, ਅਸੀ ਬੈਠੇ ਸੀ ਮੈਚ ਦੇਖ ਰਹੇ ਸੀ।
ਅੱਛਾ-ਅੱਛਾ ਹੋਰ ਵੀਰ ਜੀ ਮੈਂ ਤੁਹਾਨੂੰ ਪੁੱਛ ਪੁੱਛਣਾ ਸੀ, ਕਿ ਜਿੱਦਾਂ ਤੁਸੀਂ ਇੱਕ ਸੂਟ ਪਾਇਆ ਸੀ, ਟੀ ਸ਼ਰਟ ਅਤੇ ਨਾਲ ਬੈਲ ਬੋਟਮ ਪਾਈ ਸੀ। ਉਹ ਮੈਨੂੰ ਬੜੀ ਅੱਛੀ ਲੱਗੀ ਸੀ, ਮੈਂ ਆਪਣੇ ਹਸਬੈਂਡ ਲਈ ਤ ਦੇ ਬ੍ਰਦਰ ਲਈ ਮੰਗਵਾਣੀ ਸੀ। ਤਾਂ ਮੈਂ ਤੁਹਾਨੂੰ ਪੁੱਛਣਾ ਜੀ ਤੁਸੀਂ ਔਨਲਾਈਨ ਲਈ ਸ, ਕਿ ਔਫਲਾਈਨ ਲਈ ਸੀ।
ਮੈਂ ਔਨਲਾਈਨ ਮੰਗਵਾਈ ਸੀ।
ਔਨਲਾਈਨ ਮੰਗਵਾਈ ਸੀ।
ਹਾਂਜੀ ਅਲੀ ਬਾਬਾ ਡੋਟ ਕੋਮ ਤੋਂ।
ਅੱਛਾ ਜੀ। ਅਤੇ ਤੂੰ ਮੈਂ, ਹਾਂ। ਅਤੇ ਤੁਸੀਂ ਮੈਨੂੰ ਲਿੰਕ ਸ਼ੇਅਰ ਕਰ ਦੋਗੇ। ਮੈਂ ਮੰਗਵਾਨੀ ਐ ਮੈਨੂੰ ਬੜੀ ਅੱਛੀ ਲੱਗੀ ਤੁਹਾਨੂੰ ਪਾਈ।
ਅੱਛਾ, ਅੱਛਾ।
ਬੜੀ ਜਚ ਰਹੀ ਸੀ।
ਅੱਛਾ। ਤੁਸੀਂ ਕਿਥੇ ਦੇਖਿਆ ਜਾਂਦੇ? -ਹਾਂਜੀ, ਹਾਂਜੀ ਮੰਗਵਾਉਂਦੇ ਰਹਿੰਦੇ ਅਸੀਂ, ਸਾਡਾ ਕੰਮ ਹੀ ਏਹੀ ਹੈ, ਮੰਗਵਾਨ ਦੇ
ਅੱਛਾ ਜੀ ਵੀਰ ਜੀ ਤੁਸੀਂ ਮੈਨੂੰ ਫੋਟੋ ਭੇਜ ਦੇਆ ਕਰੋ ਜਦੋਂ ਮੰਗਾਦੇ ਹੋ।
ਹਾਂ ਕੋਈ ਨੀ ਮੈਂ ਭੇਜਦਾ
ਹ ਮੈਨੂੰ ਤੁਸੀਂ ਪਾਈ ਦੀ ਸੀ ਬੜੀ ਅੱਛੀ ਲੱਗ ਰਹੀ ਸੀ। ਫੇਰ ਮੈਂ ਕਿਹਾ ਚਲ ਵੀਰ ਜੀ ਨੂੰ ਪੁੱਛ ਪੁਛਾਂਗੀ ਆਪਣੇ ਹਸਬੈਂਡ ਲਈ, ਤੇ ਆਪਣੇ ਬ੍ਰਦਰ ਲਈ ਮੰਗਵਾਵਾਂ।
ਅੱਛਾ ਉਹ ਮੈਂ ਸੁਣਿਆ ਤੁਹਾਡੇ ਹਸਬੈਂਡ ਉਹ ਹੈਗੇ ਨੇ ਕੈਮਿਸਟ ਉਹਦੀ ਦੁਕਾਨ ਆਯੁਰਵੇਦਿਕ
ਹਾਂਜੀ, ਹਾਂਜੀ ਵੀਰ ਜੀ।
ਅੱਛਾ, ਅੱਛਾ ਉਹ ਮੈਂ ਕਹਿ ਰਿਹਾ ਸੀ। ਨਾ ਉਹ ਦੋ ਤਿੰਨ ਦਿਨ ਤੋਂ ਨਾ ਉਹ ਨਹੀਂ ਆ ਰਹੀ ਵਾਸ਼ਰੂਮ ਨ ਆ ਰਹੀ ਮਤਲਬ ਪੋਟੀ ਨਹੀਂ ਆ ਰਹੀ।
ਗਰਮੀ ਪੈ ਗਈ ਹੋੁਣੀ ਵੀਰ ਜੀ ਤੁਹਾਡੇ।
ਹੈ। ਗਰਮੀ ਨਹੀਂ ਕੋਈ ਉਹਨਾਂ ਨੂੰ ਜੋ ਕਿ ਦਵਾਈ, ਦਵੁਈ
ਹਾਂਜੀ-ਹਾਂਜੀ ਵੀਰ ਜੀ ਮੈਂ, ਪੁੱਛਦਾਂਗੀ ਤੁਹਾਨੂੰ
ਦੋ ਦਿਨ ਤੋਂ, ਮੇਰਾ ਬੜਾ ਹੀ
ਹਾਂਜੀ-ਹਾਂਜੀ। ਵੀਰਜੀ। ਕੋਈ ਨਹੀਂ ਮੈਂ' ਪੁੱਛ ਕੇ ਤੁਹਾਨੂੰ ਦੱਸ ਦਾਂਗੀ। ਹੋਰ, ਘਰ-ਪਰਿਵਾਰ ਸਭ ਠੀਕ-ਠਾਕ ਹੈ?
''ਮੈਂ ਹੁਣੇ ਹੀ ਜੋੋਰ ਲਾ ਕੇ ਆਯਾ ਆਉਂਦੇ ਨੀ ਪਈ।
ਅੱਛਾ ਜੀ।
ਹਾਂਜੀ- ਹਾਂਜੀ। ਹਸਬੈਂਡ ਨੂੰ
ਹਾਂਜੀ- ਹਾਂਜੀ, ਵੀਰ
ਔਨਲਾਇਨ ਉਹ ਕਰਦੇ ਨਾ, ਔਡਰ। ਕੋਰਿਅਰ ਕਰਵਾ ਦੇਵਾਂ, ਤੁਹਾਨੂੰ ਪੈਹੇ ਮੈਂ ਆਨਲਾਈਨ ਭੇਜ ਦਾਂਗਾ। ਬਾਕੀ ਐਡਵਾਂਸ ਵਗੈਰਾ ਹੋਏ
ਹਾਂਜੀ ਵੀਰ ਜੀ, ਹਾਂਜੀ।
ਹੋਰ, ਵੀਰ ਜੀ। ਅ--ਚਾਹ ਪਾਣੀ ਪੀ ਲਿਆ ਤੁਸੀਂ?
ਹਾਂਜੀ-ਹਾਂਜੀ ਪੀ ਲੇਆ ਜੀ ਪੀ
ਠੀਕ ਹੈ। ਤੁਸੀਂ ਕੀ ਬਣਾਇਆ ਅੱਜ ਲੰਚ, ਡਿਨਰ'ਚ?
ਅਸੀਂ ਭਿੰਡੀ ਬਣਾਈ।
ਅੱਛਾ। ਮੇਰੀਆਂ ਤੇ ਫੇਵਰੇਟ ਹੈ ਭਿੰਡੀਆਂ।
ਤੇ ਕੋਈ ਨੀ ਭੇਜ ਦਿੰਨੇ ਆ, ਤੁਹਾਡੇ ਘਰ।
ਹਾਂਜੀ -ਹਾਂਜੀ। ਹਾਂਜੀ। ਤੇ ਵੀਰ ਜੀ, 'ਮੈਂ' ਸੁਣਿਆ ਤੁਸੀ ਪ੍ਰਿੰਟ ਟਿੰਗ ਦਾ ਵੀ ਕੰਮ ਕਰਦੇ ਓ?
ਹਾਂਜੀ ਕਰਦੇ ਹਾਂ।
ਤੇ, ਮੈਂ, ਆਨਾ ਜਿੱਦਾਂ ਓ ਜਿੱਦਾਂ, ਚਾਦਰੇ ਤੇ, ਮੋਰਨੀ ਨੀ ਪੁਆਂਦੇ
ਹਾਂਜੀ।
ਓ ਪਵਾਣੀ ਸੀ।
ਅੱਛਾ- ਅੱਛਾ।
ਤੇ, ਕੀ ਚਾਰਜਿਸ? ਨੇ ਤੁਹਾਡੇ।
ਹਜ਼ਾਰ ਰੁਪਯਾ ਹੈਗਾ ਐ।
ਅੱਛਾ ਹਜ਼ਾਰ। ਫੇਰ ਠੀਕ ਐ। ਤੇ ਫੈਬਰਿਕ ਤੌਡਾ ਹੁੰਦਾ ਐ?
ਨਈ ਤੁਹਾਡਾ ਹੀ ਸਾਰਾ ਕੁਛ ਤੁਹਾਡਾ ਆਪਾਂ ਪ੍ਰਿੰਟ ਕਰਕੇ ਦੇਣਾ ਐ।
ਠੀਕ ਹੈ ਵੀ।
ਹਾਂਜੀ।
ਠੀਕ ਹੈ ਵੀਰ ਜੀ ਠੀਕ।
ਹਂਜੀ ਹਾਂਜੀ ਬਸ ਵਧੀਆ ਵਧੀਆ। ਹੋਰ ਬੱਚੇ ਕੀ ਕਰ ਰਹੇ ਤੁਹਾਡੇ।
ਬੱਚੇ ਬਸ ਲੱਗੇ ਨੇ ਮਸਤੀ ਕਰਨ ਨਾਨੀ ਘਰ ਜਾ ਰਹੇ ਸੀ ਹੁਣ। ਮੈਂ ਕਿਹਾ ਪੇਲਾਂ ਕਾਲ ਕਰਕੇ ਹਾਂਜੀ ਹਾਂਜੀ ਹਾਂਜੀ। ਤੁਸੀ ਨੀ ਗਏ ਅਪਣੇ ਨਾਨਕੇ।
ਨਈ ਮੈਂ ਨਾਨਕੀ ਇੱਥੇ ਬੈਠਾ।
ਅੱਛਾ ਅਛ।
ਵੇਲਾ ਹੈਗਾ ਸੀ ਚੱਲ ਮੈਂ ਕਿਹਾ ਤੁਹਾਨੂੰ ਯਾਦ ਕਰਨਾ।
ਨਈ ਵਧੀਆ ਕੀਤਾ ਵੀਰ ਜੀ ਬੋ ਵਧੀਆ ਕੀਤਾ ਤੁਸੀ ਯਾਦ ਕੀਤਾ ਸਾਨੂੰ ਵਧੀਆ ਕੀਤਾ। ਐ ਤੇ ਬੋ ਵਧੀਆ ਗੱਲ ਐ। ਤੁਸੀ ਜਾਂਦੇ ਅੰਮ੍ਰਿਤਸਰ ਵਗੈਰਾ? ਜਾਂਦੇ ਹੋ ਗੁਰਦੁਆਰੇ
ਹਾਂਜੀ ਜਾਂਦੇ ਰਹਿੰਦੇ ਹਾਂ ਅਸੀਂ
ਚਲੋ ਵਧੀਆ ਸਾਡੀ ਅਰਦਾਸ ਕਰਨਾ
ਹੈਂ
ਸਾਡੀ ਵੀ ਅਰਦਾਸ ਕਰਨਾ ਬਾਬਾ ਬਈ ਸਾਨੂੰ ਵੀ ਬੁਲਾਉਣ ਬੜਾ ਟਾਈਮ ਹੋ ਗਿਆ ਅਸੀਂ ਗਏ ਹੀ ਨਹੀਂ ਮੇਰਾ ਬੜਾ ਮਨ ਜਾਣ ਦਾ ਪਰ ਜਾਚ ਹੀ ਨਹੀਂ ਆਦਾ
ਅੱਛਾ ਕੋਈ ਨੀ ਚੱਲੇ ਆ ਇਸ ਵਾਰ ਇਕੱਠੇ ਜਾਂਦੇ ਹ
ਠੀਕ ਹੈ ਠੀਕ ਹੈ ਬਣਾ ਲਓ ਸਲਾਹ ਚੱਲਦੇ ਆ ਫਿਰ ਆੱਜ ਤੇ ਸ਼ਹੀਦੀ ਦਿਹਾੜਾ ਵੀ ਹੈ ਗੁਰਪੁਰਬ ਹੈ ਸ਼ਹੀਦੀ
ਹਾਂ ਹਾਂਜੀ ਹਾਂਜੀ ਅੱਜ ਹੋਏ ਗੁਰੂ ਅਰਜਨ ਦੇਵ ਜੀ ਬਾਹ ਜਾਣਾ ਰਾਤੀ ਦਾ ਸਮਾਗਮ ਹੈਗਾ ਤੇ ਰ ਸੁਪਾ ਪੂਰੀ ਰਗ ਕੇ ਤਾਂ ਚੱਲਿਆ ਵੀ ਜਾਣਾ ਸੀ
ਅੱਛਾ ਅੱਛਾ ਰਾਤ ਨੂੰ ਜਾਓਗੇ ਚਲੋ ਵਧੀਆ ਕਰਮਾਂ ਵਾਲਿਆਂ ਨੂੰ ਦਰਸ਼ਨ ਹੁੰਦੇ
ਹਾਂਜੀ ਉਹੀ ਤਾਂ ਮੈਂ ਤੇ ਮਾਮੂ ਚੱਲਿਆ ਬਾਕੀ ਘਰ ਦੇ ਉਹ ਗਰੀ ਹ ਦਾ ਉਹ ਜਾਣਦੇ ਨੀ ਚੰਗੇ ਮਾਮੀ ਜਾਂਦੇ ਨੀ ਚੰਗੇ ਕੰਮ ਤੇ ਜਾਂਦੇ ਨੀ ਉਹ ਘਰ ਹੀ ਬੈਠੇ ਕਹਿੰਦੇ ਮਨ ਨੀ ਲੱਗਦਾ ਮਾਸੀ ਤੇ ਹੋਰ ਮਾਸੀ ਨ ਕਹੋ ਮਾਸੀ ਕਹਿੰ ਮੈਂ ਟੀ ਵੀ ਚੇਖ ਮੈਂ ਨੀ ਜਾਣਾ ਮਨ ਨੀ ਮੇਰਾ ਕੱਲ ਵੀ ਹੈਗਾ ਸੀ ਪ੍ਰੋਗਰਾਮ ਮਾਸੀ ਨੂੰ ਕਿਹਾ ਮੈਂ ਕਿਹਾ ਚਲਾਓ ਕਹਿੰਦੇ ਨ ਤੇ ਹੋਰ ਮਾਸੀ ਐਵੇਂ ਸਾਡੀ ਕੀ ਕਰੀਏ ਹੋਰ ਐਵੇਂ ਨਾ ਪਾਠ ਨਾ ਪੂਜਾ ਕੀ ਨੀ ੁੱਡਦੇ ਨਾ ਪਾੜਨ ਪੂ ਜਾਂਾ ਕੁਛ ਅੱਛੇ ਸੱਤੇ ਨ ਦੇ ਨੇ ਤੇ ਹੋਰ ਬਾਰਾਂ ਬਾਰਾਂ ਬਾਰਾਂ ਗਵਾਏ ਉੱਠਦੇ ਨੇ
ੋ ਅੱਛਾ ਅੱਛਾ ਲੈ ਦੱਸ ਇਹ ਫੋਨ ਲੱਗੇ ਰਹਿੰਦੇ
ਹੋਰ ਪਤਾ ਨੀ ਕੀ ਕਰਦੇ ਫੋਨ ਤੇ ਲੱਗੇ ਰਹਦੇ ਨੇ ਹੋਰ ਸਵੇਰੇ ਉੱਠਦੇ ਨਾਲ ਹੀ ਫੋਨ ਫੜ ਲੈਂਦੇ ਠੀਕ ਫੇਰ ਰੋਟੀ ਬਣਾਉਣ ਲੱਗਿਆ ਫੋਨ ਹੋਰ ਕਹਿੰਦੇ ਪਤਾ ਨੀ ਕਹਿੰਦੇ ਉਹੀ ਤੇ ਫੇਿਰ ਅਗ ਟੁ ਅਸ ਪਗ ਨੇ
ਅੱਛਾ ਤੇ ਮਾਮੀ ਨੂੰ ਮਾਮਾ ਨੀ ਕੁਛ ਕੇੰਦ
ਹੈਂ ਉਹਨਾਂ ਦਾ ਪਤਾ ਨੀ ਬਾਕੀ ਮਾਸੀ ਦਾ ਦੱਸ ਤਾਂੈਂ ਫਲੈਸ਼ ਜਾਂਦੇ ਉੱਥੇ ਫੋਨ ਲੈ ਕੇ ਜਾਂਦੇ ਨੇ ਜਿੱਥੇ ਜਾਂਦੇ ਉੱਥੇ ਫੋਨ ਲੈ ਕੇ ਚਲੇ ਜਾਂਦੇ ਨੇ।
ਲੈ ਤਾਂ ਤੁਹਾਡੀ ਮਾਸੀ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ।
ਕੀ ਕਰੀਏ ਹੁਣ ਸਮਝਦੇ ਨੀ ਮਾਸੀ ਸਾਡੀ।
ਸਮਝਾਓ ਮਾਸੀ ਕੇ ਇਨਾ ਫੋਨ ਨੀ ਦੇਖੀ ਦਾ।
ਉਹੀ ਤਾਂ ਉਹ ਗ ਮੁੰਡਾ ਵੀ ਉਹਨਾ ਦਾ ਇਹੀ ਕੰਮ ਲੱਗਾ ਵ। ਹੋਰ ਸੁੱਕੜੂ ਜਿਹਾ ਹੋਇਆ ਦਾ ਨਾ ਖਵਾਨਾ ਨਾ ਪਣਾ ਦਾ ਕੁਛ-ਰੋਟੀ ਵੀ ਨੀ ਖਵਾਉਂਦੇ ਬਚਾਰੇ ਨੂੰ ਉਹ ਵਿਚਾਰਾ ਖੱਖਾੋਂਂਦਾ ਰੋਂੁੰਦਾ ਰਹਿੰਦਾ ਕਾਸ ਹੁੰਦਾ ਰਾਤ ਤੇ ਉਹ ਵਿਚਾਰਾ ਰੋਟੀ ਵੀ ਨਹੀਂ ਖਵਾਉਂਦੇ
ਨਹੀਂ ਰੋਟੀ ਤੇ ਖਵਾਓ
ਤੇ ਹੋਰ ਤੁਸੀਂ ਉਹਦੇ ਦੀ ਉਹਨਾਂ ਦੇ ਮੁੰਡੇ ਹੀ ਵੇਖੋਗੇ ਮੈਂ ਕਹਿ ਰਿਹਾ ਇੰਨਾ ਸੁੱਕਾ
ਦਸ ਖਵਾਇਆ ਪਿਆਇਆ ਕਰੋ ਮਾਸੀ ਨੂੰ ਕਹੋ ਧਿਆਨ ਰੱਖਿਆ ਬੱਚਿਆਂ ਦਾ।
ਕੋਈ ਨੀ ਬਾਕੀ ਸਮਝ ਜਾਗੀ ਮਾਸੀ ਚੰਗੀ ਹੈਗੀ ਮਾਸੀ ਸਾਡੀ।
ਅੱਛਾ-ਅੱਛਾ ਮੈਨੂੰ ਲੱਗਦਾ ਮਾਸੀ ਕੋਲ ਆ ਗਈ ਏ। ਤਾਈ ਚੰਗੀ ਕਹਿਣ ਲਾਗੇ
ਨਹੀਂ ਨਹੀਂ ਮਾਸੀ ਕੋਲ ਹੀ ਸੀ ਉਹ ਤਾਂ ਵੈਸੇ ਹੀ ਚੰਗੇ
ਹਾਂਜੀ
ਹਾਂਜੀ ਹਾਂਜੀ ਬਾਕੀ ਸਮਝਦੀ ਨੀ ਨਾ ਗੱਲ ਨੂੰ ਬਸ ਜੀ ਬਸ ਸਮਝਦੀ ਨੀ ਮਾਸੀ ਹੁਣ। ਕੀ ਕਰੀਏ ਓਂਦਾ ਘਰ ਆਲਾ ਵੀ ਬੜਾ ਸਮਝਾਦਾ ਵੀ ਛੋਟਾ ਬੱਚਾ ਭੁੱਖਾ ਸਕੂਲ ਜਾਂਦਾ ਓ
ਅੱਛਾ ਮਾਸੜ ਜੀ ਏਦਾਂ ਕਹਿੰਦੇ ਨੇ।
ਸਕੂਲ ਜਾਂ ਦਾ ਮੁੰਡਾ ਉਹਨਾਂ ਦਾ
ਠੀਕ ਹੈ।
ਮੁੰਡੇ ਦੀ ਤੁਸੀਂ ਹਾਲਤ ਦੇਖੋਗੇ ਉਹਦੀਆਂ ਅੱਖਾਂ ਵੇਖੋਗੇ ਅੱਖਾਂ ਬਾਹਰ ਆਈ ਦੀਆਂ ਮੁੰਡੇ ਦੀਆਂ ਅੱਖਾਂ ਜੋ ਪਾਣੀ ਆਂਦਾ ਨਾ ਦਵਾਈ ਨੂੰ ਕੁਛ
ਅੱਛਾ ਜੀ ਨਹੀਂ ਤੇ ਫਿਰ ਤੇ ਸਮਝਾਉਣਾ ਪੈਣਾ ਤੁਹਾਡੀ ਮਾਸੀ ਨੂੰ।
ਔਰ ਇੰਸਟਾਗ੍ਰਾਮ ਚਲਵਾ ਲੋ ਏਨਾ ਕੋਲੋ ਬੱਸ।
ਅੱਛਾ। ਠੀਕ ਹੈ, ਠੀਕ ਹੈ। ਕੋਈ ਨੀ ਤੁਸੀਂ ਆਪਣੀ ਮਾਸੀ ਨੂੰ ਕਹਿਣਾ ਮੇਰੇ ਨਾਲ ਗੱਲ ਕਰੇ ਮੈਂ ਇਹਨਾਂ ਨੂੰ ਸਮਝਾ ਵਾਂ।
ਕੋਈ ਨੀ ਮੈਂ ਕਹਾਂਗਾ ਗੱਲ ਕਰਨਗੇ ਤੁਸੀਂ ਸਾਨੂੰ ਸਮਝਾਉਣਾ ਕੁੱਝ ਸਾਡੇ ਤਾਂ ਸਮਝ ਦੇ ਨੀ ਕੁਛ
ਕੋਈ ਨੀ ਕੋਈ ਨੀ ਮੈਂ ਸਮਝਾ ਦਾਂਗੀ।
ਥੱ ਕ ਗੇ ਨਾਨੀ ਵੀ ਸਾਰੇ ਮਾਮੀ, ਮਾਮੂ
ਕੋਈ ਨੀ ਤੁਸੀਂ ਮੈਨੂੰ ਦੱਸਣਾ ਨੰਬਰ ਉਹਨਾਂ ਨੂੰ ਕਹਿਣਾ ਮੇਰੇ ਨਾਲ ਗੱਲ ਕਰਨ
ਹਾਂਜੀ ਕੋਈ ਨੀ ਮੈਂ ਕਹਾਂਗਾ।
ਹਾਂ ਮੈਂ ਸਮਝਾ ਦਾਂਗੀ ਕੋਈ ਗੱਲ ਨਹੀਂ। ਤੁ ਟੈਨਸ਼ ਨਾ ਲੋਹਾ ਹਾ ਚਲੋ ਹੋਰ ਸੁਣਾਓ ਵੀਰ ਜੀ
ਵਧੀਆ ਵਧੀਆ ਤੁਸੀਂ ਸੁਣਾਓ ਹੋਰ ਫਿਰ
ਬਸ ਵਧੀਆ, ਵਧੀਆ। ਅਸੀਂ ਬਸ ਜਾ ਰਹੇ ਸੀ ਹਾਂਜੀ।
ਮੈਂੱਚਿਆਂ ਦੀਛੁੱਟੀ ਪਈ ਹੋਣੀ
ਹਾਂਜੀ, ਹਾਂਜੀ। ਬੱਚਿਆਂ ਦੀਆਂ ਛੁੱਟੀਆਂ ਪਈਦੀਆਂ ਨੇ ਜੀ। ਜੀ। ਵੀ ਬਸ ਚੱਲੇ ਆ ਅਸੀਿਵੀ ਨਾਨਕੇ ਹੋਣ
ਨਾਨਕੇ ਤੁਹਾਡੇ ਇਥੇ ਪੰਜਾਹ ਹੀਮ ਆਛਾ, ਅੱਛਾ।
ਹਾਂਜੀ। ਬਸ।
ਤੁਸੀਂ ਮੇਰੇ ਖਿਆਲ ਟੀਕ ਵੀ ਖੋਲਿਆ ਦਾ ਹਾਂ ਤੁਸੀ ਸਿਖਾ ਵੀ ਦਿੰਦੇ ਹਨ ਨਾ
ਹਾਂਜੀ, ਹਾਂਜੀ। ਵੀਰ ਜੀ।
ਅੱਛਾ ਅੱਛਾ ਉਹ ਮੇਰੀ ਭੈਣ ਹੈਗੀ ਸੀ ਉਹ ਕਹਿ ਰਹੇ ਸੀ ਸਿੱਖਣਾ ਮੈਂ
ਅੱਛਾ। ਤੁਹਾਡੀ ਭੈਣ ਵੀ ਹੈ।
ਹਾਂਜੀ।
ਅੱਛਾ। ਚਲੋ ਵੀਰ ਜੀ ਮੈਂ ਫੇਿਰ ਕਰਾਂਗੀ ਹ ਨਾ ਮੈਂ ਥੋੜਾ ਘਰੇ ਗੈਸ ਚ ਆਏ ਨੇ ਹਨਾ ਮੈਂ ਕਰਦੀ ਫੇਰ ਤੁਹਾਨੂੰ ਠੀਕ ਹੈ ਵੀਰ ਜੀ। ਸਤਿ ਸ਼੍ਰੀ ਅਕਾਲ।